ਹਾਂਜੀ, ਸਤਿ ਸ੍ਰੀ ਅਕਾਲ ਵੀਰੇ।
ਹਾਂਜੀ, ਸਤਿ ਸ਼੍ਰੀ ਅਕਾਲ ਹੋਰ ਕੀ ਹਾਲ।
ਹਾਂਜੀ, ਵਧੀਆ ਤੁਸੀਂ ਦੱਸੋ।
ਵਧੀਆ ਵਧੀਆ, ਹੋਰ ਕੀ ਕਰਦੇ।
ਬਸ, ਘੁੰਮਦੇ ਪਏ ਆਂ।
ਅੱਛਾ
ਜੀ
ਹਾਂ, ਹੋਰ ਸੁਣਾਓ
ਵਧੀਆ, ਤੁਸੀਂ ਦੱਸੋ।
ਬਸ ਔ ਵਧੀਆ, ਇਹ ਸੋਸ਼ਲ ਮੀਡੀਆ ਤੇ ਵੜਿਆ ਵੜਿਆ ਸੀਗਾ ਮੈਂ। ਉਹੀ ਮੈਂ ਦੋ ਘੰਟੇ ਤੋਂ ਫੋਨ ਹੀ, ਦੋ ਤਿੰਨ ਘੰਟੇ ਤਾਂ ਫੋਨ ਹੀ ਚਲਾਈ ਜਾਂਨਾ ਬਸ।
ਹਾਂਜੀ ਹਾਂਜੀ, ਮੈਂ ਸੋਸ਼ਲ ਮੀਡੀਆ ਬਈ ਸੋਸ਼ਲ ਮੀਡੀਆ ਬਹੁਤ ਵੱਡਾ ਹੈ
ਹਾਂ, ਹਾਂਜੀ ਬੋਲੋ
ਹਾਂ ਜਿਹੜਾ ਸਾਡੇ ਬਈ ਜ਼ਿੰਦਗੀ ਦਾ, ਇੱਕ ਹਿੱਸਾ ਹੀ ਆ ਕਿਸਮ ਦਾ।
ਹਾਂ ਹਿੱਸਾ ਵੀ ਹੈ, ਬਸ ਨੁਕਸਾਨਦਾਇਕ ਵੀ ਬਹੁਤ ਜ਼ਿਆਦਾ ਹੈ। ਹੂ, ਇੱਕ ਤਾਂ ਜਦੋਂ ਵੜ ਜਾਓ ਫੋਨ ਚ, ਤਾਂ ਟਾਈਮ ਦਾ ਪਤਾ ਪਤਾ ਹੀ ਨਹੀਂ ਲੱਗਦਾ, ਟਾਈਮ ਦੀ ਸ਼ੋਰਟੇਜ ਹੋ ਜਾਂਦੀ। ਹਾਂ ਉਸ ਤੋਂ ਬਾਅਦ, ਬੰਦਾ ਫਿਰ ਅੱਖਾਂ ਵੀ ਖ਼ਰਾਬ ਕਰ ਲੈਂਦਾ। ਹਾਂ ਫਾਇਦੇ ਵੀ ਬਹੁਤ ਜ਼ਿਆਦਾ ਨੇ ਇਹਦੇ, ਬਹੁਤ ਜ਼ਿਆਦਾ।
ਹਾਂਜੀ, ਨੁਕਸਾਨ ਬਹੁਤ ਨੇ।
ਸੋਸ਼ਲ ਮੀਡੀਆ
ਹਾਂ ਹਾਂ ਇਹ ਤਾਂ ਹੈ, ਸੋਸ਼ਲ ਮੀਡੀਆ ਦੇ ਵੀ ਆਹ ਫਾਇਦੇ ਨੇ। ਬਈ ਕਿਸੇ ਨੂੰ ਬਿਨਾਂ ਕੋਲ ਲਗਾਏ, ਮੈਸੇਜ ਦੇ ਥਰੂ ਆਹ ਵੀ ਇੱਕ ਤਰ੍ਹਾਂ ਦੀ ਵੀਡੀਓ ਜਾਂ ਫਿਰ ਫੋਟੋ ਦੇ ਰਾਹੀਂ, ਆਪਣਾ ਮੈਸੇਜ ਦੇ ਦੇਣਾ
ਹ ਹਾਂਜੀ ਹਾਂਜੀ ਅਸੀਂ ਸੋਸ਼ਲ ਮੀਡੀਆ ਦੇ ਥਰੂ ਹੀ, ਕਿਸੀ ਨਾਲ ਦੋਸ ਕੀ ਬਣਾ ਸਕਨੇ ਆਂ।
ਹਾਂ, ਹਾਂ ਜਿਵੇਂ ਜਾਨਕਾਰੀ ਓਰ ਸਮਾਚਾਰ ਦਾ ਪਤਾ ਕਰ ਜਿਵੇਂ ਦੇ ਦੁਨੀਆਂ ਚ ਕੀ ਹੋ ਰੇਐ, ਤਾਜੀ ਖ਼ਬਰਾਂ ਪਤਾ ਲੱਗ ਸਕਦੀ ਆਂ। ਹਾਂ ਏ ਬੀ ਐ ਐਜੂਕੇਸ਼ਨ ਤੇ ਵੀ ਸੋਸ਼ਲ ਮੀਡੀਆ ਬਹੁਤ ਵਧੀਆ, ਯੂਟਿਊਬ ਵਗੈਰਾ ਤੋਂ ਆਪਾਂ ਸਿੱਖ ਕੇ ਕੁਛ ਵਧੀਆ ਕਰ ਸਕਦੇ ਹਾਂ, ਜਿਵੇਂ ਕੁਛ ਨੌਲੇਜ ਮਿਲ ਸਕਦੀ ਜਿਹਦੇ ਤੋਂ, ਜਿਵੇਂ ਇਹ ਮਾਰਕੀਟਿੰਗ ਕਰਨ ਵਾਸਤੇ ਹਾਂ ਜਿਨੀ ਜਿਵੇਂ ਆਪਣੀ ਮਾਰਕੀਟਿੰਗ ਕਰਨ ਵਾਸਤੇ, ਪ੍ਰਮੋਸ਼ਨ ਕਰਨ ਵਾਸਤੇ। ਵੀ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਫਾਇਦੇਮੰਦ ਹੈ, ਹੈਨਾ ਵੀ, ਕਿਉਂਕਿ ਜਿਹਦੇ ਬੰਦਾ ਵੇਖ ਕੇ ਜੁੜਦਾ ਰਹਿੰਦਾ ਆ, ਹਾਂ ਘਰ ਬੈਠਾ ਬੈਠਾ।
ਹਾਂਜੀ
ਹੂ, ਮਨੋਰੰਜਨ ਦੇ ਵਾਸਤੇ ਵੀ ਬਹੁਤ ਵਧੀਆ ਹਾਂ।
ਹਾਂਜੀ, ਸੋਸ਼ਲ ਮੀੜੀਆ
ਹੂੰ
ਸੑਕੀਲ ਸਿਖੱਨ ਵਾਸਤੇ ਵੀ ਏ।
ਹਾਂ, ਸੑਕਿਲਸ ਮਨੋਰੰਜਨ ਵ ਵੂਮਨ ਮਨੋਰੰਜਨ ਬੋਤ ਵਦੀਆ ਵੀੜੀਓ ਦੇਖ ਲੀ। ਹੂੰ
ਬੋਤ ਕੁਛ ਸਿੱਖਨ ਨੂੰ ਮਿਲਦਾ ਏ, ਜੇ ਅਗਰ ਅਸੀਂ ਸਟੱੜੀ ਨਾਲ ਜਾਨੀ ਏ।
ਅਰੇ ਵੀੜੀਓ ਵਾਸਤੇ ਹੂੰ, ਹੂੰ। ਸਈ ਗੱਲ ਐ ਅਰੇ ਸੋਸ਼ਲ ਮੀੜੀਆ ਦੇ ਬੈਨੀਫਿਟ ਵੀ ਬੋਤ ਨੇ, ਨੁਕਸਾਨ ਵੀ ਬੋਤ ਜੇ਼ਆਦਾ ਨੇ ਜੇ ਹੁਨ ਮੈਂ ਤੁਆਨ ਨੁਕਸਾਨ ਦੀ ਗੱਲ ਕਰਦਾ, ਨੁਕਸਾਨ ਜਿਵੇਂ ਕਿ ਇੱਕ ਤਾਂ ਟਾਈਮ ਦੀ ਸ਼ੋਟੇਜ ਹੋ ਗਈ, ਸਮੇਂ ਦੀ ਬਰਬਾਦੀ ਹਾਂ ਕੂਕਿ ਦੇ ਵੇਖੋ ਏਕ ਵਾਰ ਬੰਦਾ ਫੋਨ ਚ ਵੱੜ ਜੇ, ਜਲਦੀ ਛੇਤੀ ਨਿਕਲਣ ਨੀ ਹੁੰਦਾ ਹਨਾ। ਕੋਕਿ ਬੰਦਾ ਫੇਰ ਕੈਂਦਾ, ਏ ਵੀ ਰੀਲ ਵੇਖ ਲੋ ਹਾਂ, ਆ ਏ ਵੀ ਰੀਲ ਵੇਖ ਲਾਂ ਏ ਵੀ ਤੇ ਓਸ ਤੋਂ ਬਾਦ ਏ ਵੀ ਆ, ਵੀ ਲੱਤ ਵੀ ਲੱਗ ਜਾਂਦੀ ਕਈ ਵਾਰ ਬੰਦਾ ਹਾਂ, ਆਪਣਾ ਕੰਮ ਛੱਡ ਕੇ ਫੋਨ ਚਲਾਨ ਲੱਗ ਜਾਂਦਾ। ਹਣਾ ਬਾਰ, ਬਾਰ ਜਿਵੇਂ ਸੋਸ਼ਲ ਮੀੜੀਆ ਵੇਖ ਦੀ ਆਦਤ ਪੈ ਜਾਵੇ ਜਿਵੇਂ, ਸੋਸ਼ਲ ਮੀੜੀਆ ਕੇੜੇ ਇੰਸਟਾਗ੍ਰਾਮ ਹੋ ਗੇਆ, ਫੇਸਬੁੱਕ ਹੋ ਗੇਆ, ਵਟਸੱਪ ਹੋ ਗੇਆ ਨਾਲੇ ਏਦੇ ਨੁਕਸਾਨ ਆਪਨੇ ਮਾਇੰਡ ਤੇ ਵੀ ਪੈਂਦੇ ਆ, ਮਾਨਸਿਕ ਤੇ ਹਾਂ ਕੋਕਿ ਜਾਦਾ, ਅ ਜਾਦਾ ਦੇਖਨ ਨਾਲ ਸ੍ਰੈਟਸ ਹੁੰਦੀ ਆ। ਚਿੰਤਾ ਵੱਦ ਜਾਂਦੀ ਆ ਕੋਂਨਫੀੜੈਸ ਚ ਕਮੀ ਵੀ ਹੋ
ਹਾਂਜੀ‌।
ਸੋਸ਼ਲ ਮੀੜੀਆ ਦੇ ਏ ਵੀ ਨੁਕਸਾਨ ਐ, ਕਈ ਵਾਰ ਬੰਦਾ ਆਪਣੇ ਕੋਲੋਂ ਵੀ ਅ, ਫਰਜੀ ਖ਼ਬਰਾਂ ਜੇੜੀ ਝੂਠੀ- ਮੂਠੀ ਫਲਾ ਦਿੰਦਾ। ਵਾਏਰਲ ਹੋਣ ਵਾਸਤੇ ਤੇ ਲਾਇਕ ਵਿਊ ਲੈਣ ਵਾਸਤੇ, ਹਾਂ ਅਪਰਾਧ ਵੀ ਬੋਤ ਸਾਈਬਰ ਅਪਰਾਦ ਵਗੈਰਾ ਹੂੰ
ਹਾਂਜੀ, ਪੜਾਈ ਓਰ ਜਰੂਰੀ ਚੀਜ਼ਾਂ ਇਚ ਕਾੰਮਾ ਇਚ।
ਹਾਂ, ਪੜਾਈ ਓਰ ਕੰਮਾਂ ਚ ਬ ਵਈ ਕੈ ਲੋ ਤੁਸੀਂ ਵੀ, ਭਟਕਨ ਪਾ ਦਿੰਦਾ ਏਕ ਤਰਾ ਦੀ ਹੈਲੋ, ਹਾਂਜੀ, ਹਾਂ। ਏ ਤਾਂ ਹੈ ਸਮਾਜਿਕ ਦੂਰੀ ਹੋ ਗੀ ਜਿਵੇਂ ਜਿਵੇਂ ਸੋਸ਼ਲ ਮੀੜੀਆ ਦੇ ਏਕ ਏ, ਬੋਤ ਜਾਦਾ ਨੁਕਸਾਨ ਆ ਬਈ ਪੈਲਾਂ ਏ ਕੀ ਹੁੰਦਾ ਸੀ, ਹੈਲੋ, ਹੈਲੋ ਹਾਲੋ ਆਵਾਜ ਆ ਰੀ?
ਹੈਲੋ
ਹੈਲੋ ਵਾਜ ਆ ਰੀ ਤੁਹਾਨੂੰ? ਹੈਲੋ, ਹੈਲੋ ਅਵਾਜ ਘੱਟ ਰੀ ਲੱਗਦਾ ਤੁਹਾਨੂੰ? ਹੈਲੋ ਹੋਰ ਸੁਣਾਓ ਸੋਸ਼ਲ ਮੀਡੀਆ ਦੇ ਬੋ ਨੁਕਸਾਨ ਵੀ ਬਹੁਤ ਨੇ ਐਡਵਾਂਟੇਜ ਵੀ ਬਹੁਤ ਨੇ।
ਹਾਂਜੀ-ਹਾਂਜੀ, ਹੁਣ ਆਵਾਜ਼ ਸਹੀ ਆ ਰਹੀ ਆ ਨਾ ਤੁਹਾਨੂੰ?
ਹਾਂਜੀ-ਹਾਂਜੀ ਆਵਾਜ਼ ਤਾਂ ਆ ਰਹੀ ਸਹੀ ਪਹਿਲਾਂ ਨਹੀਂ ਆ ਰਹੀ ਸੀ, ਹਾਂਜ ਜੀ ਹੋਰ ਸੁਣਾਓ ਸੋਸ਼ਲ ਮੀਡੀਆ ਦੇ ਕਾਰਨ ਅੱਜ ਕੱਲ੍ਹ ਬ ਬੱਚਿਆਂ ਦਾ ਜਿਹੜਾ ਇਹ ਸ਼ਡਿਊਲ ਆ ਉਹ ਵੀ ਵਿਗੜ ਜਾਂਦਾ ਆ ਕੇ ਬੱਚੇ ਸਕੂਲ ਤੋਂ ਫੋਨ ਚ ਵੜ ਜਾਂਦੇ ਆ,
ਹਾਂ ਸੋਸ਼ਲ ਮੀਡੀਆ ਦਾ ਵੀ ਹਾਂ ਹਾਂ, ਉਹ ਸਾਡੇ ਮਾਇੰਡ ਤੇ ਬਸ ਇਫੈਕਟ ਪੈਂਦਾ ਨਾ ਇਹਦਾ ਹਮ ਸੋਸ਼ਲ ਮੀਡੀਆ ਦਾ ਇਹ ਬਹੁਤ ਵੱਡਾ ਫਾਇਦਾ ਬਈ ਕੀ ਕਹਿੰਦੇ ਤੇਜ ਸੰਚਾਰ ਵੀ ਕਿਵੇਂ ਬਈ ਇੱਕ ਤਾਂ ਬੰਦਾ ਚਲੋ ਘਰ ਜਾ ਕੇ ਕਹਿਣਾ ਪੈਂਦਾ ਚਿੱ ਚਿੱਠੀ ਦੇਣੀ ਪੈਂਦੀ, ਪਹਿਲੇ ਸਮੇਂ ਚ ਕੀ ਹੁੰਦਾ ਸੀ ਵੀ ਚਿੱਠੀ ਪਾਉਣੀ ਪੈਂਦੀ ਸੀ ਡਾਕ ਘਰਾਂ ਚ ਉਹ ਪਤਾ ਨੀ ਹਫ਼ਤੇ ਬਾਅਦ, ਮਹੀਨੇ ਬਾਅਦ ਜਾ ਕੇ ਪਹੁੰਚਦੀ ਸੀ। ਹਾਂ ਅੱਜ-ਕੱਲ ਕੀ ਆ, ਅੱਜ ਕੱਲ ਤੁਸੀਂ ਵਟਸਐਪ ਦੇਖ ਮੈਸੇਜ ਕਰੋ ਨਾਲ ਈ ਦ, ਇੱਕ ਸੈਕਿੰਡ ਦੇ ਅੰਦਰ ਅਗਲੇ ਕੋਲ
ਪੈਕਿੰਗ ਵਿਚ ਈ ਆਪਣੇ ਬਾਰੇ ਜਾਣਕਾਰੀ ਹੈਲੋ।